ਹੈਲੋ
ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ।
ਬਸ ਠੀਕ ਹੈ ਤੁਸੀਂ ਸੁਣਾਓ।
ਬਸ ਮੈਂ ਵੀ ਠੀਕ ਹ ਵਿਹਲੇ ਸੀ ਨਾ ਮੈਂ ਕੋਲ ਕੀਤੀ ਹੈ ਡਿਸਟਰਬ ਤੇ ਨੀ ਕੀਤਾ।
ਨਹੀਂ ਮੈਂ ਜੀ ਮੈਂ ਤੇ ਤੁਹਾਨੂੰ ਯਾਦ ਕਰਦੀ ਪੇ ਸੀ ਤੁਹਾਡਾ ਫੋਨ ਆ ਗਿਆ ਮੈਂ ਤੇ ਬਹੁਤ ਖੁਸ਼ ਹੋ ਗਈ ਮੈਂ ਕਿਹਾ ਦੇਖੋ। ਦਿਲੋਂ ਯਾਦ ਕੀਤਾ ਤੇ ਉਹਨਾਂ ਨੂੰ ਪਤਾ ਲੱਗ ਗਿਆ।
ਹਾਂ ਅਰੇ ਦੇਖੋ ਬੜਾ ਹੀ ਟਾਈਮ ਹੋ ਗਿਆ ਗੱਲ ਹੋਏ ਮੈਂ ਕਿਹਾ ਹੁਣ ਵਹਲੇ ਵੀ ਆ ਤੇ ਤਦ ਮੇਰਾ ਧਿਆਨ ਗਿਆ ਮੈਂ ਕਿਹਾ ਚੱਲ ਫੋਨ ਕਰਾਂ ਬ ਇਸ ਟਾਈਮ ਪਤਾ ਟਮ ਐਵੇਂ ਦਾ ਕਿ ਬੰਦਾ ਡਿਨਰ ਤੋਂ ਬੱਚਿਆਂ ਤੋਂ ਵਹਲਾ ਤੇ ਮੈਂ ਕਿਆ ਗੱਲ ਨਾ ਸੋਹਣੀ ਹੋ ਜਾਂਦੀ ਹੈ ਫੇਰ ਐਵੇਂ ਵਿੱਚ ਸਵੇਰੇ ਕਰੋ ਜਾਂ ਲੰਚ ਟਾਈਮ ਤੇ ਕਰੋ ਨਾ ਉਹ ਹੁੰਦਾ ਕੋਈ ਨਾ ਕੋਈ ਆਵਾਜ਼ਾਂ ਮਾਰਦਾ ਤੇ ਮੈਂ ਕਹਿ ਟਾਈਮ ਤੇ ਕਰਨੀ ਆ ਮੈਨੂੰ ਵੀ ਤੁਹਾਡੀ ਯਾਦ ਹੀ ਆਦੀ ਵੀ ਸੀ ਬੜੇ ਦਿਨਾਂ ਦੀ ਤੇ ਮੈਂ ਕਿਹਾ ਤੁਹਾਡਾ ਵੀ ਫੋਨ ਨੀ ਆਇਆ ਬੜੇ ਦਿਨ ਹੋ ਗਏ ਚੱਲ ਹਾਲ ਚਾਲ ਪੁੱਛਾਂ ਠੀਕ ਤੇ ਉਹ ਨਾ ਵੀ ਇੰਨੇ ਦਿਨ ਹੋ ਗਏ।
ਮੈਂ ਨਾ ਹਾਂ ਮੈਂ ਵੀ ਤਾੜੇ ਨਾਲ ਗੱਲ ਹੀ ਕਰਨੀ ਸੀ। ਜੀ। ਮੈਂ ਨਾ ਬੈਠੇ ਬੈਠੇ ਆ ਯਾਦ ਕਰਦੀ ਪਈ ਹਾਂ, ਮੈਂ ਕਿਹਾ ਅੰਬਾਂ ਦਾ ਸੀਜ਼ਨ ਆ ਗਿਆ। ਮੈਂ ਕਿਹਾ ਵੀ ਮੈਂ ਤੁਹਾਡੇ ਘਰ ਨਾ ਤੁਹਾਡੀ ਸੱਸ ਅੰਬ ਪਾਪੜ ਬਣਾਉਂਦੀ ਸੀ।
ਏ ਤੁਸੀਂ ਕੀ ਯਾਦ ਕਰਾ ਤਾ ਮੈਨੂੰ ਹਾਂ
ਹਾਂ ਅੰਮ ਪਾਪੜ ਬਣਾਦੀ ਸੀ ਚਲੋ ਔ ਤੇ ਹੁਣ ਹੈ ਨੀ ਹੈਨਾ, ਤੇ ਮੈਂ ਯਾਦ ਕਰਾਂ ਮੈਂ ਕਿਹਾ ਮੈਂ ਖਾਧੇ ਸੀ ਮੈਂ ਲੈ ਕੇ ਵੀ ਆਈ ਸੀ, ਇੰਨੇ ਸਵਾਦ ਅੰਮ ਪਾਪੜ, ਮੈਂ ਕਿਹਾ ਉਹ ਸਵਾਦ ਨੀ ਹੁਣ ਤਾਂ ਹੂ
ਬਿਲਕੁਲ, ਬਿਲਕੁਲ
ਮੈਂ ਪੁੱਛਣਾ ਸੀ ਵੀ ਤੁਸੀਂ ਅਪਣੀ ਸੱਸ ਤੋਂ ਸਿੱਖਿਆ ਹੈ
ਸੱਸ ਤੋਂ ਨੀ ਮੈਂ ਤੁਸੀਂ ਮੈਨੂੰ ਅੱਜ ਗੱਲ ਅੱਜ ਮੈਨੂੰ ਤੁਸੀਂ ਗੱਲ ਯਾਦ ਕਰਾਈਏ, ਮੈਂ ਸੱਸ ਤੂ ਨੀ ਸਿੱਖਿਆ ਮੇਰੀ ਸੱਸ ਬਣਾ ਸੀ ਤੇ ਮੈਂ ਖਾਂਦੀ ਸੀ, ਇੰਨਾ ਸੀ ਬਸ ਮੇਰੀ ਸੱਸ ਬਣਾ ਕੇ ਰੱਖਦੀ ਸੀ, ਸੱਸ ਨੂੰ ਪਤਾ ਕਿ ਮੈਂ ਨਾ ਵੀ ਜਿਵੇਂ ਖੱਟਾ ਖਾਣਾ, ਜਿਵੇਂ ਚਟੋਰਾ ਬੰਦਾ ਹੁੰਦਾ ਏ ਨ, ਮੈਂ ਬੜੀ ਔ ਸੀ ਹਨਾ ਤੇ ਮੰਮੀ ਬਣਾਦੇ ਸੀ ਨਾ ਤੇ ਮੈਂ ਕੀ ਕਰਦੀ ਸੀ ਖਾ ਜਾਂਦੀ ਸੀ ਸਾਰਾ ਤੇ ਮੰਮੀ ਫੇਰ ਮੰਮੀ ਇਨਾ ਮਨਾ ਕਰਦੇ ਸੀ ਵੀ ਮੈਂ ਖਾਂਦੀ ਹਾਂ ਨਾ ਮੈਂ ਮੈਂ ਅਪਣੇ ਪੇਕੇ ਵੀ ਚੱਲੀ ਸੀ ਮੰਮੀ ਨੇ ਮੈਨੂੰ ਡਿੱਬੀ ਚ ਪਾ ਕੇ ਦੇ ਤਾ ਕਿ ਲੈ ਤੂੰ ਖਾਂਦੀ ਜਾਈ। ਰਸਤੇ ਚ ਤੇ ਉਹ ਮੈਂ ਸੱਸ ਕੋਲ ਤੇ ਸਿੱਖਿਆ ਕੋਈ ਨੀ ਇਹੀ ਸੇਮ ਚੀਜ਼ ਨਾ ਮੇਰੀ ਨਨਾਣ ਨਈ ਆਈ ਸੀ। ਰੈਣ ਮੈਂ ਅਪਣੀ ਨਨਾਂਣਾ ਨੂੰ ਕੀਤਾ ਹਾਂ ਕਿ ਮੰਮੀ ਨਾ ਆਮ ਪਾਪੜ ਦਿੰਦੀ ਸੀ ਤੇ ਫੇਰ ਗੱਲ ਹੋਈ ਕਿ ਮਤਲਬ ਕਿ ਜਿਵੇਂ ਅੰਬ ਥੋੜ੍ਹੇ ਗਲ ਜਾਂਦੇ ਨੇ ਅਸੀਂ ਖਾਂਦੇ ਨਹੀ ਆ ਕੰਮ ਵਾਲੀਆਂ ਦਿੰਦੇ ਆ, ਫੇਰ ਮੇਰੀ ਨਨਾਣ ਕਹਿਣ ਲੱਗ ਗਈ ਕਿ ਤੁਸੀਂ ਫਰੂਟੀ ਬਣਾ ਲੋ, ਤੇ ਮੈਂ ਕਿੰਨੀ ਫਰੂਟੀ ਵੀ ਨਾ ਬੱਚੇ ਪੀਂਦੇ ਨੀ ਨਾ, ਵੱਖਰੇ ਵ ਵਾਲੇ ਹੁੰਦੇ ਨੇ ਫਿਰ ਮੈਨੂੰ ਨਾਲ, ਮੈਂ ਤਾ ਕਹਿਣ ਲੱਗਈ ਆਮ ਪਾਪੜ ਬਣਾਓ। ਭਈ ਮੇਰੀ ਨਨਾਣ ਨੇ ਮੈਨੂੰ ਫਿਰ ਰੈਸਿਪੀ ਦੱਸੀ ਮੈਂ ਕਿਹਾ ਮੰਮੀ ਬਣਾਉਂਦੀ ਸੀ ਮੈਨੂੰ ਨੀ ਪਤਾ। ਫ ਨਨਾਣ ਨੇ ਦੱਸਿਆ ਰੈਸਿਪੀ ਇਹ ਹੁਣ ਆਮ ਤਾਂ ਸੀਜ਼ਨ ਆ ਗਿਆ ਨਾ। ਹੁਣ ਜਿਹੜੇ ਬੱਚੇ ਮੇਰੇ ਅੰਬ ਨੀ ਖਾਂਣਗੇ ਨਾ। ਹੋਣਗੇ ਉਹਦਾ ਬਣਾਵਾਂਗੇ।
ਅੱਛਾ ਫਿਰ ਤੁਸੀਂ ਮੈਂ ਟਰਾਈ ਕੀਤਾ ਸੀ ਆਮ ਪਾਪੜਾ ਬਣਾਉਣਾ ਵਧੀਆ ਬਣਿਆ, ਫਿਰ ਤੁਹਾਡੇ ਕੋਲੋਂ,
ਹਾਂ ਵੀ ਦੇਖੋ ਇੱਕ ਤਾਂ ਬੰਦੇ ਦਾ ਟੇਸਟ ਹੁੰਦਾ ਜੋ ਮੇਰੀ ਸੱਸ ਦੇ ਹੱਥ ਦਾ ਟੇਸਟ ਸੀ ਉਹ ਤੇ ਨਹੀਂ ਕਹਿ ਸਕਦੀ ਬਟ ਹਾਂ, ਅੱਛਾ ਬਣ ਗਿਆ ਸੀ ਮਤਲਬ। ਹਾਂ ਫੇਰ ਮੈਨੂੰ ਨਾ ਨਨਾਣ ਦੱਸ ਗਈ ਸੀ ਰੈਸਿਪੀ ਕਿ ਲਾਈਕ ਜਿਵੇਂ ਅੰਬ ਤੁਸੀਂ ਕਦੇ ਨੀ ਟਰਾਈ ਕੀਤਾ
ਨਹੀਂ ਬਸ ਮੈਂ ਤਾਂ ਤੁਹਾਡੇ ਸੱਸ ਦੇ ਹੱਥਾਂ ਦਾ ਹੀ ਖਾਂਦਾ ਹੋਇਆ ਉਸ ਉਸ ਤੋਂ ਬਾਅਦ ਮੈਂ ਕਦੇ ਆਪ ਨੀ ਬਣਾ ਕੇ ਦੇਖਿਆ ਪੁਛਿਆ
ਅੱਛਾ ਅੱਛਾ ਹਾਂ ਮੰਮੀ ਤੇ ਨਾ ਪਤਾ ਕੀ ਕਰਦੇ ਸੀ ਮੈਨੂੰ ਹੁਣ ਪਤਾ ਮੇਰੀ ਨਨਾਣ ਮੈਨੂੰ ਇਜ਼ੀ ਤਰੀਕਾ ਵੀ ਦੱਸ ਗਈ ਸੀ ਕਹਿੰਦੀ ਸੀ ਅੰਬ ਲੋ ਤੇ ਉਹਨੂੰ ਕੱ ਤੇ ਓਹਨੂੰ ਮਿਕਸੀ ਚ ਗ੍ਰੈਂਡ ਕਰ ਲੋ ਪੂਰਾ ਠੀਕ ਹੈ। ਫੇਰ ਉਹਨੂੰ ਤੁਸੀਂ ਨਾ ਅਹ ਗੈਸ ਤੇ ਰੱਖੋ
ਫਿਰ ਉਹ ਨਹੀਂ ਕੈਰੀ ਵਾਲਾ ਅੰਬ ਲੈਂਦੇ ਹੋ ਜਾਂ ਪੱਕਿਆ ਹੋਇਆ ਖਾਣ ਵਾਲਾ ਲੈਂਦੇ ਹੋ
ਦੇਖੋ ਮੇਰੀ ਗੱਲ ਸੁਣੋ ਅਗਰ ਤੁਸੀਂ ਬੜੇ ਖੱਟ ਪਾਪੜ ਕਰਾ ਫੇਰ ਤੁਸੀਂ ਜਿਹੜਾ ਹੁੰਦਾ ਰੋ ਮਹਿੰਗੋ ਉਹ ਲੈਣਾ ਅਗਰ ਤੁਸੀਂ ਮਿੱਠੇ ਅੰਬ ਦਾ ਬਣਾਉਣਾ ਦੋ ਤਰ੍ਹਾਂ ਦੇ ਅੰਬ ਪਾਪੜ ਮਿਲਦੇ ਨਾ ਬਜ਼ਾਰੇ ਚ ਸਾਡੇ ਮੰਮੀ ਕੱਚੇ ਅੰਬ ਦਾ ਨੀ ਬਣਾਂਦੇ ਸੀ ਮੇਰੇ ਸੱਸੂ ਮਾਂ, ਪੱਕੇ ਅੰਬ ਦਾ ਹੀ ਬਣਾਂਦੇ ਸੀ ਲਾਈਕ ਕੋਈ ਦੱਸ ਰਿਹਾ ਜੋ ਅੰਬ ਬਚ ਜਾਂਦੇ ਨੇ, ਚ ਨੱਖਰੇ ਵਾਲੇ ਗੀਟਕ ਨ ਖਾਂਦੇ ਤੇ, ਪੋਲਾ ਅੰਬ ਪੈ ਗਿਆ ਉਹ ਨੀ ਖਾਣਾ, ਹਨਾ, ਤੇ ਉਹਦਾ ਮੰਮੀ ਕੀ ਕਰਦੇ ਸੀ ਉਹਦਾ ਗੁਦਾ, ਗੁਦਾਂ ਨਿਕਲਿਆ ਤੇ ਉਹਨੂੰ, ਮੰਮੀ ਤੇ ਪਤਾ ਕਿਵੇਂ ਪੁਰਾਣੇ ਜਮਾਨੇ, ਮੰਮੀ ਤੋਂ ਉਹ ਨੀ ਹੁੰਦਾ ਮਤਲਬ ਕੀ ਬੋਲਦੇ ਸੀ ਮਦਾਨੀ, ਮੰਮੀ ਤੇ ਮਦਾਨੀ ਨਾਲ ਅੰਬ ਨੂੰ ਮੈਸ਼ ਕਰ, ਸੀ ਤੇ ਅੱਜ ਲੱਸੀ ਮੈਂ ਤੇ ਫੇਰ ਕੀ ਕੀਤਾ ਮੈਂ, ਤੇ ਮਿਕਸੀ ਚ ਕਰਲੇ ਮਿਕਸੀ ਚ ਮੈਸ਼ ਕੀਤਾ ਫੇਰ, ਉਸ ਤੋਂ ਬਾਅਦ ਨਾ ਫਿਰ ਉਸ ਨੂੰ ਸ਼ਾਨ ਲਿਆ, ਉਹਦੇ ਰੇਸ਼ੇ ਹੁੰਦੇ ਨਾ ਧਾਗੇ ਜੇ ਸੋਰੇ
ਹਮ,
ਨਾਲ ਮੋਜ ਤੇ ਫਿਰ ਉਹਨੂੰ ਨਾ ਤੁਸੀਂ ਕਾਢ ਲਿਆ ਗੈਸ ਤੇ ਥਿੱਕ ਕਰ ਲਿਆ, ਠੀਕ ਹੈ ਤੇ ਉਹਦੇ ਚ ਫਿਰ ਤੁਸੀਂ ਖੰਡ, ਪਾਲੋ ਜਿੰਨਾ ਤੁਹਾਨੂੰ ਟੇਸਟ ਚਾਹੀਦਾ ਹੈ, ਖੰਡ,,,,, ਕਾਲਾ ਨੂਣ, ਠੀਕ ਏ ਉਹਨੂੰ, ਗੈਸ ਤੇ ਉਹਨੂੰ ਕੀਤਾ,,, ਤੇ, ਉਹ ਜਦੋਂ ਗਾੜਾ ਹੋ ਜਾਏਗਾ ਨਾ,, ਪਤਾ ਲੱਗ ਹੀ ਜਾਂਦਾ ਗਾੜਾ ਹੋ ਜਾਂਦਾ, ਉਹ ਗਾੜਾ ਹੋ ਜਾਂਦਾ ਫਿਰ ਤੁਸੀਂ ਇੱਕ, ਥਾਲੀਆਂ ਲਓ,, ਤੇ ਉਹਦੇ, ਤੇ ਘਿਓ ਤੇਲ ਲਗਾ ਲੋ ਕੁੱਛ ਵੀ, ਕੀ ਚਿੱਪਕੇ ਨਾ, ਉਹਦੇ ਉੱਤੇ ਜਿਵੇਂ ਅਸੀਂ ਤੁਸੀਂ, ਖਾਂਡ ਵੀ ਨੀਂ ਦੇਖੀ ਕਿ ਖਾਣਵੀ ਨੂੰ ਖਿਲਾਉਂਦੇ ਹਾਂਸੀਂ,
ਹਮ ਹਮ ਹਮ ਹਮ,,
ਅਤੇ ਉਹਨੂੰ ਕੜਛੀ ਨਾਲ ਹੀ ਫੈਲ ਜਾਂਦਾ ਵੈਸੇ ਜਾਂ ਕਟੋਰੀ ਮੁੱਧੀ ਮਾਰੋ ਜਾਂ ਸਪੈਚੂਲਾ ਜਿਹੜਾ ਆਉਂਦਾ,
ਤੇ ਨਹੀਂ ਤੇ ਫਿਰ ਮੇਰੇ ਗੱਲ ਸੁਣ, ਸੁੱਲੋ, ਨੂੰ ਕੜਾਈ ਦੇ ਵਿੱਚ ਕਦੋਂ ਸਾਨੂੰ ਲੱਗੇਗਾ। ਇਹਨੂੰ ਕਿੰਨਾ ਵੀ ਆਪਾਂ ਥਿੱਕ ਕਰਨਾ ਕਿੰਨਾ ਇਹਨੂੰ ਕਾਢਨਾ ਹੈਗਾ, ਅੰਬ ਨੂੰ ਕੁਛ ਹੈਗਾ ਹਿਸਾਬ,
ਹਾਂ-ਹਾਂ-ਹਾਂ, ਅ ਮਤਲਬ, ਤੁਸੀਂ ਕਦੇ ਉਹ ਨੀ ਬਣਾਇਆ, ਕੀ ਖਾਂਡ ਵੀ ਵਗੈਰਾ ਜਿਵੇਂ, ਉਹ ਥਿੱਕ ਹੋ ਜਾਂਦੀ, ਜੇ ਤੁਹਾਨੂੰ ਕੜਛੀ ਨਾਲ ਚੁੱਕੋ ਉਹ ਬੜੇ ਮਤਲਬ ਕਿ ਅਗਰ ਅੰਬ-ਅੰਬ ਤੇ, ਪਤਲਾ ਹੁੰਦਾ, ਜਦੋਂ ਤੁਹਾਡਾ ਗਾੜਾ ਖੁਦ ਪਤਾ ਲੱਗ ਜਾਏ, ਕਿਉਂਕਿ ਇੱਕ ਗ੍ਰਹਿਣੀ ਨੂੰ ਪਤਾ ਲੱਗ ਜਾਂਦਾ। ਕਿ ਅਗਰ ਤੁਸੀਂ ਉਹਨੂੰ ਚੁੱਕੋਗੇ, ਨਾ ਉਹ ਪੂਰਾ ਉਹ ਉਹਦੇ ਚ ਪਾਣੀ ਇਕ ਨੀ ਗਿਰੇਗਾ ਬੜਾ ਥਿੱਕ ਹੋ ਕੇ ਗਿਰੇਗਾ ਸਮਝ ਗਏ ਨਾ।
ਠੀਕ ਐ ਠੀਕ ਐ ਠੀਕ ਹੈ, ਮਤਲਬ ਇੱਕ ਤਰ੍ਹਾਂ ਦਾ ਮੋਇਸਚਰ ਖਤਮ ਮੋਇਸਚਰ ਖਤਮ ਹੋਜੇ, ਉਹਦਾ ਇੱਕ ਤਰ੍ਹਾਂ ਦਾ ਹੈ ਨਾ ਮੈਂਗੋ ਦਾ ਹੂੰ।
ਨਹੀਂ ਆ ਰਿਹਾ ਸੀ ਹਾਂ ਉਹਦਾ ਮੋਸ਼ਚਰ ਖਤਮ ਹੋ ਜਾਏਗਾ, ਉਹ ਜਦੋਂ ਠੀਕ ਹੋ ਜਾਵੇਗਾ ਫਿਰ ਉਸਨੂੰ ਥਾਲੀ ਤੇ ਫੈਲਾ ਲੇਨਾ। ਉਹਨੂੰ ਇੱਕ ਇੱਕ-ਦੋ ਧੁੱਪਾ ਅੱਜ-ਕੱਲ ਧੁੱਪ ਬੜੀ ਤੇ ਜੇ ਦੋ ਧੁੱਪ ਲਵਾਣਾ, ਫੇਰ ਉਹ ਪੂਰਾ ਨਾ ਆਪਣੇ ਆਪ ਹੀ ਉਤਰ ਜਾਏਗਾ ਥਾਲੀ ਤੋਂ। ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏ ਕਿਉਂਕਿ ਉਹਦਾ ਕਲਰ ਤੇ ਕਿਉਂ ਕੀ ਉਹਦਾ ਕਲਰ ਬਲੈਕ ਹੋ ਜਾਏਗਾ ਹਲਕਾ ਜਾ ਜਿਵੇਂ ਮੈਂਗੋ ਦਾ ਕਲਰ ਯੈਲੋ ਹੁੰਦਾ ਹੈ ਕਿਉਂਕਿ ਸੁੱਕੇਗਾ ਤੇ ਬਲੈਕ ਪਨੀ 'ਚ ਆਏਗਾ ਨਾ। ਹਾਂ। ਉਹਦੇ 'ਚ ਕਾਲਾ ਨੂਣ ਵੀ ਜ਼ਰੂਰ ਪਾਣਾ। ਔਰ ਖੰਡ, ਮਿੱਠਾ ਜਿੰਨਾ ਤੇਜ਼ ਖਾਂਦੇ ਉਹਦੇ ਅਕੋਰਡਿੰਗ ਮਿੱਠਾ ਪਾ ਲੈਣਾ। ਤੇ ਬੜਾ ਹੀ ਸਵਾਦ ਬਣਦਾ ਹੈ ਬਿਲ ਕਿਉਂਈ ਨਾ ਬਜ਼ਾਰ ਦਾ ਦੇ ਅਸੀਂ ਐਵੇਂ ਦੇਖਦੇ ਹਾਂ ਤੇ ਹੁਣ ਮੇਰੇ ਵੀ ਜੋ ਅੰਬ ਬੱਚੇਗੇ ਨਾ ਤੁਸੀਂ ਮੈਨੂੰ ਚੰਗੇ ਵੇਲੇ ਯਾਦ ਕਰਾਇਆ।
ਹੂੰ, ਨਾ ਪਤਾ ਹੀ ਕਰ ਇਨਾ ਮੈਂ ਬਸ ਘਰ ਅੱਜ ਹੈਗੇ ਸੀ ਜਿਹੜੇ ਅੰਬ ਲੈ ਕੇ ਆਦੇ ਸੀ ਕਈ ਵਾਰ ਨਾ ਮਾਰਕੀਟ ਦੇ ਵਿੱਚ 'ਚ ਵੀ ਇਹੋ ਜਿਹੇ ਅੰਬ ਮਿਲ ਜਾਂਦੇ ਹੈਗੇ ਨੇ ਤੇ ਹੁਣ ਕਈ ਵਾਰ ਨਾ ਆਪਾਂ ਜਿਵੇਂ ਆਪਾਂ ਫਰੂਟ ਵਾਲੇ ਨੂੰ ਕਹਿ ਦਿੰਦੇ ਆ ਵੀ ਤੂੰ ਆਪ ਹੀ ਪਾ ਲੈ ਕਈ ਵਾਰ ਬੰਦਾ ਕਾਰ 'ਚ ਹੁੰਦਾ ਹੈ, ਜਾਂ ਐਕਟੀਿਵਾ ਤੇ ਹੁੰਦਾ ਹੈਗਾ ਹਨਾ ਤੇ ਬੰਦੇ ਕੋਲ ਨਾ ਅੱਗੇ ਹੱਥ ਵਹਿਲਾ ਨੀ ਹੁੰਦਾ ਕੁਛ ਬੱਚੇ ਵੀ ਨਾਲ ਹੁੰਦੇ ਨੇ ਹੈਨਾ ਸਕੂਟੀ ਤੇ ਤੇ ਫੇਰ ਬੰਦਾ ਕਹਿੰਦਾ ਵੀ ਕਿੱਥੇ ਉੱਤਰੇ ਸੂਟੀ ਤੋਂ ਬੱਚਿਆਂ ਨੂੰ ਉਤਾਰਨਾ ਪੈਣਾ ਸਾਰਾ ਸਮਾਨ ਉਤਾਰਨਾ ਪੈਣਾ, ਤੇ ਬੰਦਾ ਫੇਰ ਉਹਨਾਂ ਰੇਹੜੀ ਆਲੇ ਨੂੰ ਕਹਿ ਦਿੰਦੇ ਵੀ ਭਾਈ ਤੂੰ ਆਪਣੇ ਆਪ ਹੀ ਪਾ ਦੇ ਆਪਣੇ ਹਿਸਾਬ ਨਾਲ ਬਸ ਉਹੀ ਨਾ, ਦੇਖੋ ਵੀ ਤੁਸੀਂ ਪੈਸੇ ਤੇ ਪੂਰੇ ਚਾਰਜ ਕਰਦੇ ਉਹ ਵੀ। ਚੀਜ਼ ਤੇ ਤੁਸੀਂ ਸੁਣੀ ਦਓ ਨਾ ਤੁਸੀਂ ਗਾਹਕ ਨੂੰ ਹਨਾ, ਤੇ ਮੇਰੇ ਕੋਲ ਇਹਨਾਂ ਨੇ ਪੈਸੇ ਵੀ ਪੂਰੇ ਲੈ ਲਿੱਤੇ ਤੇ ਜਦੋਂ ਮੈਂ ਘਰ ਆਈ ਤੁਸੀਂ ਕਹਿ ਲੋ ਸਾਰੇ ਅੰਬ ਹੀ ਇਹੋ ਗੱਲ ਗੱਲੇ ਹੋਏ ਹੈਗੇ ਸੀ ਤੇ ਬਸ ਤੁਸੀਂ ਕਹਿ ਲਓ ਆਪਣੇ ਕੋਲ ਜਾਣ ਦਾ ਟਾਈਮ ਵੀ ਨੀ ਹੈਗਾ ਹੁਣ ਜਾ ਕੇ ਬੰਦਾ ਲਾਂਬਾ ਵੀ ਦੇ ਕੇ ਆਏ ਬਸ ਕੀ ਕਰੀਏ। ਹੁਣ ਮੈਨੂੰ ਦੇਖ ਦੇਖੋ ਤੁਸੀਂ ਰੈਸਪੀ ਦੱਸੀ ਏ ਮੈਂ ਜਿਹੜੇ ਅੰਬ ਪਏ ਨੇ ਨਾ ਮੈਂ ਇਹਦਾ ਨਾ ਸਵੇਰੇ ਉਹੀ ਕਰਨੀ ਹੈਗੀ। ਬਈ ਆਮ ਪਾਪੜ ਬਣਾਉਂਦੇ ਆ। ਇੱਕ ਅੰਮ ਗਰੂਦਾ ਵੀ ਤੇ ਹੁੰਦਾ ਹੈਗਾ ਹੈ ਨਾ।
ਦੇਖੋ ਮੇਰੀ ਗੱਲ ਸੁਣੋ ਉਹ ਰੇਹੜੀ ਵਾਲਿਆਂ ਨੇ ਵੀ ਕੀ ਕਰਨਾ ਉਹਨਾਂ ਦੇ ਪੋਲੇ ਪੈ ਗਏ ਪਰ ਉਹਨਾਂ ਨੇ ਵੀ ਪੈਸਾ ਲਾਇ ਤ ਉਹਨਾਂ ਨੇ ਸੇਲ ਕਰਨੇ ਨੇ ਉਹ ਐਵੇਂ ਕਰਦੇ ਨੇ ਜਿਹੜੇ ਆਪਣੇ ਆਪ ਨਹੀਂ ਖਰੀਦੇ ਨਾ ਉਹਨਾਂ ਨੂੰ ਮੇਰੇ ਨਾਲ ਵੀ ਬਹੁਤ ਕੁਛ ਛਾਇਆ ਹੁੰਦਾ ਹੈ ਉਹ ਨੂੰ ਭੇਦ ਦਿੰਦੇ ਨੇ ਮੈਂ ਵੀ ਕਈ ਵਾਰੀ ਕਲੀ ਹੋਈ ਚੀਜ਼ ਚ ਘਰ ਲੈ ਕੇ ਆਂਣੀ ਹਾ ਫੇਰ ਗੁੱਸਾ ਵੀ ਕਰਦੇ ਨੇ ਕਿ ਤੂੰ ਦੇਖ ਕੇ ਦੋ ਮਿੰਟ ਰੁਕ ਨਹੀਂ ਸਕਦੀ ਖੜੀ ਨਹੀਂ ਹੋ ਸਕਦੀ। ਵੀ ਤੈਨੂੰ ਜਾਚ ਨਹੀਂ ਆਦੀ ਖਰੀਦਣ ਦੀ ਬਸ
ਦੇਖੋ ਇਹੀ ਬੰਦੇ ਹੈਗੇ ਨਾ ਜੋ ਇਹੀ ਬੰਦੇ ਨੇ ਜੋ ਸਾਨੂੰ ਨਾ ਸਬਕ ਸਿੱਖਾਦੇ ਨੇ ਸਹੀ ਗੱਲ ਦੱਸਾ ਦੁਨੀਆਂ ਹੀ ਸਾਨੂੰ ਨਾ ਲੈਸਨ ਦੱਸਦੀ ਹੈਗੀ ਹੁਣ ਜਿਹੜੀ ਸਾਨੂੰ ਸਮਝ ਆਦੀ ਇਹੀ ਲੋਕ ਆ ਕੇ ਸਾਨੂੰ ਸਮਝਾ ਜਾਂਦੇ ਨੇ ਨਹੀਂ ਜੀ ਦੁਨੀਆਂ ਦਾਰੀ ਇਵੇਂ ਨੀ ਜਾਂਦੀ ਹੈਗੀ।
ਠੀਕ ਏ। ਠੀਕ ਏ। ਠੀਕ ਏ ਅਸੀਂ ਲੋਕਾਂ ਦਾ ਉਹ ਕਰੀਏ ਭਲਾ ਸਾਡਾ ਆਪਣਾ ਨੁਕਸਾਨ ਹੁੰਦਾ ਰਹਿੰਦਾ ਹੈ। ਹਾਂ ਬਿਲਕੁਲ ਠੀਕ ਠੀਕ ਏ। ਤੁਸੀਂ ਇਹਦੀ ਫਰੂਟੀ ਵੀ ਟਰਾਈ ਕਰਨਾ। ਫਰੂਟੀ ਵੀ ਅਛੀ ਬਣਦੀ ਆ ਇਹਦੀ ਉਹਨੂੰ ਵੀ ਨਾ ਥੋੜ੍ਹੇ ਮਤਲਬ ਕਿ ਦੋ ਚਾਰ ਦਿਨ ਵਾਸਤੇ ਸਟੋਰ ਕਰ ਸੀ। ਸੇਮ ਐਹੀ ਪ੍ਰੋਸੈਸ ਏ ਪਤਾ ਨੀ ਮੈਂ ਪਹਿਲੇ ਹੁਣ ਮੈਂ ਸੱਚੀ ਦੱਸਾਂ ਮੇਰੇ ਬੱਚੇ ਵੱਡੇ ਹੋ ਗਏ ਨਾ।
ਹੂੰ। ਤੁਸੀਂ ਆਮ ਰਸ ਨੂੰ ਹੀ ਤੁਸੀਂ ਫਰੂਟੀ ਕਹਿੰਦੇ ਹੈਗੇ ਹੋ ਜਿਵੇਂ ਕਈ ਮੈਂਗੋ ਸ਼ੇਕ ਬਣਾਦੇ ਦੇ ਨੇ ਹੁਣ ਦੇਖੋ ਮੈਂ ਮੈਂਗੋ ਸ਼ੇਕ ਬਨਾਨੀ ਹਾਂ ਮੈਂ ਨਾ ਸਿੰਪਲ ਪਲ ਮੈਂਗੋ ਦੀ ਪਿਓਰੀ ਬਨਾਨੀ ਆ ਤੁਸੀਂ ਕਹਿ ਲਓ ਮੈਂ ਉਹਦੇ ਨਾਲ ਨਾ ਦੁੱਧ ਵਗੈਰਾ ਨੀ ਪਾਉਦੀ। ਮੇਰੇ ਹਸਬੈਂਡ ਵੀ ਲਾਈਕ ਨੀ ਕਰਦੇ ਬੱਚੇ ਵੀ ਲਾਈਕ ਨੀ ਕਰਦੇ। ਉਹ ਤੁਸੀਂ ਕਹਿਲਓ ਮੈਂਗੋ ਸ਼ੇਕ ਬਸ ਉਹ ਦੇ ਵਿੱਚ ਮੈਂ ਉਹ ਹੋਣਾ ਚਾਹੀਦਾ ਹੈ ਉਹਦੇ ਵਿੱਚ ਤੁਸੀਂ ਕਹਿ ਲਓ ਮੈਂ ਪਾਣੀ ਪਾਨੀ ਆਂ। ਤੇ ਤੁਸੀਂ ਕਹਿ ਲੋ ਅਗਰ ਮਿੱਠਾ ਮੈਨੂੰ ਘੱਟ ਲੱਗਦਾ ਐ। ਤੇ ਥੋੜ੍ਹੀ ਚੀਨੀ ਪਾ ਦਿੰਨੀ ਹਾਂ। ਹਨਾ ਤੇ ਉਹਨੂੰ ਮਿਕਸੀ ਦੇ ਵਿੱਚ ਗ੍ਰਾਇੰਡ ਕਰ ਲੈਂਦੀ ਆ। ਤੇ ਉਹ ਸ਼ੇਕ ਨੂੰ ਤੁਸ ਈ ਕਹਿ ਲੋੋ ਵੀ ਮੈਂ ਪਾ ਦਿੰਨੀ। ਇੱਥੇ ਘੁੰਮਦਾ ਮੇਰਾ ਸ਼ੇਕ ਨਾ ਇਹ ਹੁੰਦਾ ਹੈਗਾ ਤੁਸੀਂ ਕਹਿ ਲਓ ਜ਼ਿਆਦਾ ਸਲਰੀ ਹੀ ਨਹੀ ਹੁੰਦਾ ਹੈਗਾ।
ਸਮਝ ਗਈ ਮੈਂਲਾਈਕ ਸਿਰਫ ਮੈਂਗੋ ਨੂੰ ਸਿਰਫ। ਅੱਛਾ ਅੱਛਾ ਅੱਛਾ ਮੈਨੂੰ। ਨੀ ਅੱਛਾ
ਫੇਰ ਇਹਦੇ ਉੱਤੇ ਮੈਂ ਪਾ ਨੀਆਂ। ਹਾਂ, ਨਾਰੀਅਲ ਦਾ ਬੁਰਾਦਾ। ਫੇਰ ਉਹਦੇ ਉੱਤੇ ਪਰਚੈਰੀ! ਫੇਰ ਤੁਸੀਂ ਕਹਿ ਲਉ ਬਦਾਮ ਕਾਜੂ ਜਿਉਂ ਫਿਰ ਖਾ ਕੇ ਬਹੁਤ ਟੇਸਟੀ ਲਗਦਾ ਹੈਗਾ ਮਿਕਸ ਸਾਨੂੰ ਨਾ, ਇੱਕ ਤਰ੍ਹਾਂ ਦਾ ਤੁਸੀਂ ਕਹਿ ਲਉ ਚੋਲੋ ਜਿਵੇਂ ਆਈਸ ਕਰ੍ਰੀਮ ਹੁੰਦੀ ਹੈਗੀ ਨਾ ਵੀ ਆਈਸ ਕਰੀਮ ਖਾਣੀ ਆਈਸ ਕਰ੍ਰੀਮ ਖਾਣੀ ਹੈ ਤੇ ਮੈਂ ਉਹਨਾਂ ਨੂੰ ਇਹਦਾ ਅਲਟਰਨੇਟ ਕਿਵੇਂ ਬਣਾ ਕੇ ਦੇ ਦਿੰਦੀ ਆ ਕਟੋਰੀ ਦੇ ਵਿੱਚ ਨਾ, ਸ਼ੌਕ ਦੇ ਨਾਲ ਖਾ ਵੀ ਲੈਂਦੇ ਨੇ ਤੇ ਟੇਸਟੀ ਵੀ ਬਹੁਤ ਲੱਗਦਾ ਮੈ ਐਵੇ ਕਹਿ ਬਹੁਤ ਟੇਸਟੀ
ਅੱਛਾ ਨਾ ਇਹ ਨੀ ਮੈਂ ਕਦੇ ਟਰਾਈ ਕੀਤਾ ਉਸਦੇ ਦੁਧ ਦੁੱਧ ਵਾਲੇ ਬਣਾਦੇ ਹਾਂ ਸੇਮ ਹੁਣੇ ਵੀ ਪੀਤਾ ਬੱਚਿਆਂ ਨੇ, ਅਹ ਦੁੱਧ ਚ, ਜੋ ਆਮ ਮਤਲਬ ਕਿ ਆਮ ਦੀ ਕੁਆਂਟਿਟੀ ਮੇਰੀ ਵੀ ਜ਼ਿਆਦਾ ਹੁੰਦੀ। ਦੁੱਧ ਆਮ ਸਮਝੋ ਇੱਕੋ ਐ ਵੀ ਅੱਧ ਇੱਕ ਗਲਾਸ ਬਣਾ ਲਾਇਆ ਨਾ। ਅੱਧਾ ਗਿਲਾਸ ਆਮ ਏ, ਅੱਧਾ ਗਲਾਸ ਦੁੱਧੇ ਦੇ, ਫੇਰ ਉਹ ਹੀ ਬਦਾਮ ਕਾਜੂ ਜੋ ਜੋ ਆਮਲਾ ਆਦਾ ਮਾਰਕੀਟ ਚ, ਪਤਲਾ-ਪਤਲਾ, ਗਲਾਸ ਵਾਲਾ ਮੈਂ ਸਭ ਕੁਛ ਪਾਣੀ ਹਾਂ ਤੇ ਉਹ ਅੱਛਾ ਲੱਗਦਾ ਬਟ ਮੈਂ ਇਹ ਨੀ ਕਦੀ ਟਰਾਈ ਕੀਤਾ ਵਿਦ ਆਊਟ ਮਿਲਕ ਤੇ
ਹੂੰ, ਤੁਸੀਂ ਨਾ ਆਮਲੇ ਨੂੰ ਨਾ ਕਦੇ ਵੀ ਨਾ ਉਹਦੇ ਨਾਲ ਟਰਾਈ ਨਾ ਕਰਿਆ ਕੋਈ ਕਿਸੇ ਵੀ ਚੀਜ਼ ਨਾਲ ਵੈਸੇ ਮੈਂ ਤੁਹਾਨੂੰ ਦੱਸ ਰਹੀ ਹਾਂ ਆਮਲਾ ਕਿ ਇਹੋ ਜਿਹੀ ਚੀਜ਼ ਹੈਗੀ ਐ। ਜਿਹੜਾ ਕੱਲਾ-ਕੱਲਾ ਖਾਣ ਵਾਲਾ ਹੁੰਦਾ। ਹੈਗਾ,
ਇਹ ਤੁਸੀਂ ਅੱਛਾ,
ਇਹ ਦੋਨੋ ਚੀਜ਼ਾਂ ਨਾ ਬਹੁਤ ਤੁਸੀਂ ਕਹਿ ਲਓ ਸਰੀਰ ਲਈ ਬਹੁਤ ਵਧਿਆ ਹੈ। ਚੰਗੀਆਂ ਨੇ ਲੇਕਿਨ ਇਹ ਡੇਂਜਰਸ ਵੀ ਬੜੀਆਂ ਨੇ ਇਹਨਾਂ ਦਾ ਨੁਕਸਾਨ ਵੀ ਹੁੰਦਾ। ਕਿਸੇ ਨਾਲ ਤੁਸੀਂ ਕਹਿ ਲਉ ਕੀ, ਕੋਂਬੀਨੇਸ਼ਨ ਚੰਗਾ ਨੀ ਹੈਗਾ ਇਹ ਕਹਿੰਦੇ ਨੇ ਸਾਨੂੰ ਕੱਲਾ ਪੀਓ ਆਵਲਾ ਤੁਸੀ ਮੈਨੂੰ ਪੇਲਾ ਹੀ, ਖਾਓ, ਤੁਸੀਂ ਇਹ ਕਹਿ ਲਓ ਇਹਨੂੰ ਹਾਂ ਤੁਸੀਂ ਆਪਾਂ ਦੇਖੋ ਹਾਂ।
ਅਸੀਂ,
ਚਲੋ ਕੋਈ ਗੱਲ ਨੀ ਮੈਂ ਤੁਹਾਨੂੰ ਫੇਰ ਗੱਲ ਕਰਾਂਗੀ ਹਾਂ ਚਲੋ ਮੈਂ ਤੁਹਾਨੂੰ ਫੇਰ ਗੱਲ ਕਰਾਂਗੀ ਹੈਂ ਹਾਂ ਠੀਕ ਹੈ ਜੀ ਓਕੇ ਜੀ ਚਲੋ ਅਗਲੀ ਗੱਲ ਅਸੀਂ ਫਿਰ ਕਰ ਲਾਂਗੇ। ਤੇ ਹੀ ਨਹੀਂ ਠੀਕ ਹੈ।